ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੇਕੋ
ਹਾਂਜੀ ਠੀਕ ਹੈ ਤੁਸੀਂ ਦੱਸੋ?
ਵਧੀਆ ਵਧੀਆ ਹੋਰ ਗਰਮੀ ਕਹਿਜੀਏ ਤੁਹਾਡੇ ਉੱਧਰ
ਬਹੁਤ ਵਧੀਆ ਵਾਲੀ ਜ਼ਿਆਦਾ ਵਾਲੀ
ਅੱਛਾ ਕੀ ਲੱਗਦਾ ਇਸ ਸਾਲ ਜ਼ਿਆਦਾ ਐਨਾ ਇਸ ਸਾਲ ਜ਼ਿਆਦਾ
ਸਾਲ ਜ਼ਿਆਦਾ ਇਸ ਸਾਲ ਜ਼ਿਆਦਾ ਜ਼ਿਆਦਾ ਤਾਂ ਹਰ ਸਾਲ ਹੀ ਹੁੰਦੀ ਆ।
ਹਾਂ ਇਹ ਤਾਂ ਹੈ ਹੀ ਹੈ।
ਕਿਉਂਕਿ ਦੁਨੀਆਂ ਚ ਇੰਨਾ ਪੋਲਿਊਸ਼ਨ ਹੋ ਗਿਆ ਐ। ਏਸੀ ਇੰਨੇ ਹੋ ਗਏ ਠੰਡੀ ਹਵਾ ਕਿੱਥੋਂ ਮਿਲੂਗੀ ਸਾਨੂੰ।
ਉਹ ਨਾਲ ਮੇਨ ਗੱਲ ਹੈ ਕਿ ਲੋਕੀ ਪੇੜ ਜ਼ਿਆਦਾ ਕਟ
ਹਾਂ
ਪੇੜ ਲਾਂਦਾ ਕੋਈ ਨੀ ਚਾਹੁੰਦਾ ਬਸ ਹਿਲ ਏਰੀਆ ਚ ਹਿਲ ਏਰੀਆ ਜਾਂ ਪਿੰਡਾਂ ਇਲਾਕਾਂ ਚ ਪੇੜ ਰਹਿ ਗਏ ਹੁਣ। ਪੇਰੈਂਟ ਦੇ। ਖਲੋ ਕਿੰਨੀਆ ਕਿੰਨੀ ਪੇੜ ਹੈ, ਕਿੱਥੇ ਪੇੜ ਮਿਲਦੇ ਜਾਂ ਕਿੱਥੇ ਮਿਲੇਗਾ ਕਿਸੇ ਦਾ ਲੱਗਿਆ ਹੋਏਗਾ ਘਰ ਗੁਲਾਬ ਦਾ ਫੁੱਲ ਲੱਗੇਿਆ ਹੋਵੇ ਕਿਸੇ ਦੇ ਗੁ ੇ ਲੱਗਿਆ ਹੋਇਗਾ ਜਾ ਹਾਂ, ਜ- ਜਾਂ ਉਹ ਘ- ਘਰ ਦੀ ਡੈਕੋਰੇਸ਼ਨ ਕਰਨੇ ਵਾਸਤੇ ਉਹ ਦੂ ਜੇ ਫੁੱਲ ਜੇ ਪੇੜ ਮਿਲਦੇ ਉਹ ਅੰਦਰ ਰੱਖ ਦੇਂਦੇ ਲਾਂ ਦੋ ਉਹਨਾਂ ਉਹ ਆਕਸੀਜਨ ਕਿੰਨਾ ਕ ਦੇਣਗੇ, ਦਿੰਦੇ ਕੁਛ ਨੀ। ਉਹਦੇ ਨਾਂ ਦੇ ਬਰਾਬਰ। ਹਰ ਦੇ ਘਰ ਦੇ ਬਾਹਰ ਐ। ਇੱਕ ਪੇੜ ਹੋਣਾ ਚਾਹੀਦਾ ਜਿੱਦਾਂ ਪਹਿਲੇ ਜਮਾਨੇ ਦੇਖੋ ਤੇ ਹਰ ਦੇ ਵਿੇਹੜੇ ਵਿੱਚ ਇੱਕ ਵੱਡਾ ਬੂਟਾ ਹੁੰਦਾ ਸੀ ਜਿਹਨੂੰ ਬੋੜ ਦਾ ਪੇੜ ਕਹਿੰਦੇ ਸੀ। ਬੋਰਡ ਚ ਵੱਡਾ ਪੇੜ ਹੈ, ਉਹ ਇੰਨਾ ਜ਼ੋਰ ਨਾ ਚੱਲਦਾ ਹਵਾ ਦਿੰਦਾ ਸੀ ਉਹ ਛਾਂ ਬੜੀ ਠੰਡੀ ਹੁੰਦੀ ਹੁੰਦੀ ਸੀ, ਲੋਕੀ ਗਰਮੀਆਂ ਵਿੱਚ ਉਹਦੀ ਛਾਂ ਵਿੱ ਚ ਬਹਿੰਦੇ ਹੁੰਦੇ ਸਨ ਨਫ਼ਲ ਲਾਉਂਦੇ ਹੁੰਦੇ ਸਨ ਆਪਣੀ ਤੇ ਦੂਜੇ ਕੋਈ ਫਲ ਫਰੂਟ ਵਾਲਾ ਬੂਟਾ ਲਾ ਦਿੰਦੇ ਜਿੱਦਾਂ ਅੰਬ ਦਾ ਬੂਟਾ ਬਹੁਤ ਵੱਡਾ ਹੁੰਦਾ ਹੈ ਉਹਦੀ ਘਣੀ ਛਾਂ ਹੁੰਦੀ ਹੈ। ਤੇ ਠੰਡੀ ਹੁੰਦੀ ਹੈ। ਤੇ ਸ਼ਾਮ ਤੇ ਫਰੂਟ ਵੀ ਦੇ ਛਾਂ ਵੀ ਦੇ ਦਿੰਦਾ ਆਕਸੀਜਨ ਵੀ ਜੋ ਪੋਲਿਊਸ਼ਨ ਹੋਵੇ ਤਾਂ ਉਹ ਪੇੜ ਕੀ ਕਰਦਾ ਖਿੱਚ ਲੈਂਦਾ ਆਪਣੀ ਤਰਫ ਤੋ, ਫਿਰ ਬਾਅਦ ਨੂੰ ਠੰਡੀ ਹਵਾ ਦੇਂਦਾ ਹੈ ਉਹ।
ਹਾਂਜੀ ਹਾਂਜੀ।
ਹਰ ਇੱਕ ਬੰਦੇ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਉਣੇ ਚਾਹੀਦੇ, ਤੇ ਆਪਣੀ ਵਾਤਾਵਰਨ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ, ਤਾਂ ਹੀ ਗਰਮੀ ਦਾ ਥੋੜ੍ਹਾ ਹੋਏਗਾ ਤਾਂ ਬਾਰਿਸ਼ ਟਾਈਮ ਤੇ ਹੋਏਗੀ ਤੇ ਆਏਗਾ, ਹੁਣ ਕੱਲ੍ਹ ਨੂੰ ਸ਼ਾਮ ਨੂੰ ਪੰਜ ਮਿੰਟ ਜ਼ਦਾ ਪੰਜ ਮਿੰਟ ਬਾਰਿਸ਼ ਹੋਈ ਉਹ ਇਕ ਕਿਸਮ ਦੇ ਨਾਂ ਦੇ ਬਰਾਬਰ ਬਾਰਿਸ਼ ਹੋਈ।
ਹਾਂਜੀ।
ਗਰਮੀ ਤੇ ਹੁਣ ਨਹੀਂ ਆਉਣੀ ਹੈ ਫਿਰ ਇੰਨੀ ਜ਼ਿਆਦਾ ਏ ਸੀ ਵੱਲ, ਹੂ ਦੇਖੋ ਅਸੀਂ ਅੱਜ ਕੱਲ੍ਹ ਲੋਕੀ ਏ ਸੀ ਪ੍ਰੈਫਰੈਂਸ ਕਰਦੇ ਆਂ, ਕਿ ਏ ਸੀ ਲਾ ਲਵਾਂਗੇ। ਬੇਕਾਰ ਅੱਛਾ ਪਹਿਲੇ ਤੁਸੀਂ ਦੱਸੋ ਤੋ, ਜਦ ਤੁਸੀਂ ਬੂਟੇ ਕੱਟ ਦੋਗੇ ਤੁਸੀਂ ਏ ਸੀ ਤੱਕ, ਪਹੁੰਚ ਨਹੀਂ ਸਕੋਗੇ। ਏ ਸੀ, ਏ ਸੀ ਕਿਦੇ ਨਾਲ ਚਲੇਗਾ ਬਿਜਲੀ ਨਾਲ ਚਲੇਗਾ
ਹਾਂਜੀ
ਲਾਈਟਿੰਗ ਕਿਧੇ ਨਾਲ ਬਣਦੀ ਹੈ ਬਿਜਲੀ, ਪਾਣੀ ਨਾ ਬਣਦੀ ਹੈ।
ਹਾਂਜੀ
ਤਾਂ ਪਾਣੀ ਕਿਦੇ ਨਾਲ ਬਚੂਗਾ ਪੇੜ ਪੌਦੇ ਬ ਪੇੜ ਪੋਧੇ ਪੁੱਟ ਹੋਣਗੇ ਤੇ ਬਾਰਿਸ਼ ਹੋਊਗੀ, ਤਾਂ ਪਾਣੀ ਵੀ ਹੋਏਗਾ। ਹੁਣ ਤੱਕ ਚ, ਜੋ ਪਾਣੀ ਸਾਰਾ ਕੱਢ ਦੋਗੇ, ਖਾਲੀ ਤਮ ਹੀ ਹੋ ਜਾਣਾ ਸਭ ਕੁਛ, ਹੂ ਦੁਨੀਆਂ ਤੇ ਅਸੀਂ ਥੋੜੇ ਕੱਲੇ ਆਂ, ਕਿ ਅਸੀਂ ਬਿਜਲੀ ਯੂਜ ਕਰਨੀ ਐ, ਪਾਣੀ ਪੂਰੀ ਦੁਨੀਆਂ ਕਰ ਰਹੀ ਹੈ ਯੂਜ, ਤੇ ਹਰ ਇੱਕ ਬੰਦਾ ਕਰੇਗਾ ਤਾਂ ਹਰ ਇੱਕ ਚੀਜ਼ ਸਭ ਇਸੇ ਚੀਜ਼ ਵਿੱਚ ਲੱਗਣਗੇ ਤੇ ਘੱਟ ਤਾਂ ਹੋਏਗੀ ਚੀਜ਼
ਅੱਜ ਕੱਲ੍ਹ ਸਾਰੇ ਏ ਸੀ ਪਿੱਛੇ ਲੱਗੇ ਹੋਏ ਨੇ, ਜਿਹੜਾ ਵੀ ਦੇਖ ਲੋ।
ਹਾਂ ਬਟ ਏ ਸੀ ਮਾੜਾ ਨਹੀਂ ਐ, ਚਲੋ ਏਸੀ ਲਾਉਣਾ ਚਾਹੀਦਾ ਹੈ, ਬਟ ਮੇਨ ਚੱਕਰ ਹੈ ਜੀ, ਤੇ ਬਟ ਬੇਕਾਰ ਵੀ ਹੈਗੀ ਐ, ਦੇਖੋ ਜੇ ਕਿਸੇ ਚੀਜ਼ ਕੋਈ ਫਾਇਦਾ ਦੇ ਰਹੀ ਹੈ, ਤਾਂ ਉਹ ਜ਼ਿਆਦਾਤਰ ਉਹਦੇ ਨਾਲ ਤੁਸੀਂ ਜੁੜੋਗੇ ਤਾਂ ਨੁਕਸਾਨ ਸਾਨੂੰ ਵੀ ਦੇਗੀ, ਤੁ ਆਹ
ਹਾਂਜੀ
ਪ ਬੂਟੇ ਲਾਉਣੇ ਚਾਹੀਦੇ ਨੇ ਹਰ ਇੱਕ ਬੰਦੇ ਨੂੰ
ਹਾਂਜੀ ਲਾਉਣੇ ਤਾਂ ਚਾਹੀਦੇ ਪਰ ਲਾਉਣਾ ਤਾਂ ਕੋਈ ਨਹੀਂੀ ਚਾਹੁੰਦਾ
ਲਾਉਣਾ ਤਾਂ ਕੋਈ ਨੀ ਚਾਹੁੰਦਾ ਠੰਡੀ ਹਵਾ ਸਾਰੇ ਲੱਭਣ ਨੂੰ ਫਿਰਦੇਣ ਕਿ ਸਾਨੂੰ ਠੰਡੀ ਕਸ਼ਮੀਰ ਵਾਂਗੂ ਸਾਨੂੰ ਠੰ ਆਬਾਦੀ ਹੋਵੇ ਸਾਡਾ ਇਲਾਕਾ ਹੋਵੇ ਹਵਾ ਹੋਵੇ ਤਾਂ ਬਟ ਕਸ਼ਮੀਰ ਤੁਸੀਂ ਜਾ ਵੇਖੋ ਪੇੜ ਪੌਦੇ ਹਰਿਆਲੀ ਉਪਹਾਾਰਸ ਹਨ ਓ ਤਾਂ ਦਾ ਇਲਾਕਾ ਇੰਨਾ ਖੂਬਸੂਰਤ ਇਲਾਕਾ ਹੈ ਕਸ਼ਮੀਰ ਹੋਰ ਠੰਡਾ ਇਲਾਕਾ ਹੈ ਜਨ ਤੇ ਕਸ਼ਮੀਰ ਕਹਿੰਦੇ ਨੇ ਹਮ ਤੇ ਇਹ ਚੱਕ ਤੇ ਹੁਣ ਦੇਖੋ ਚਾਈਨਾ ਵੀ ਆਪਣੇ ਆਪ ਉੱਧਰ ਅੱਜ ਜ ਦਾ ਰੇਗਿਸਤਾਨ ਹੈ ਉਹਦੇ ਵਿੱਚ ਦੂਜੇ ਪਲਾਂਟ ਲਗਾ ਰਿਹਾ ਤੇ ਹਰਿਆਲੀ ਕਰ ਰਿਹਾ
ਹਾਂਜੀ
ਰੇਤ ਨੂੰ ਰੇਗਿਸਤਾਨ ਨੂੰ ਰੇਤ ਨੂੰ ਉਹ ਕੀ ਕਰ ਰਿਹਾ ਮਿੱਟੀ ਵਿੱਚ ਕਨਵਰਟ ਕਰ ਰਿਹਾ ਮਿੱਟੀ ਚ ਕਿੱਦਾਂ ਕਨਵਰਟ ਹੋਏਗਾ ਰੇਤ ਉਹ ਹੋਏਗਾ ਪੇੜ ਪੌਦਿਆਂ ਕਰ ਅੱਛਾ
ਹਾਂਜੀ
ਪੇੜ ਪੌਦੇੇ ਪਾਣੀ ਨੂੰ ਕੈਪਚਰ ਕਰਕੇ ਰੱਖਦੇ ਹਨ ਮਿੱਟੀ ਥਾਂ ਨੂੰ ਫੜ ਕੇ ਰੱਖਦੇਨ ਸਲਾਈਡਿੰਗ ਨਹੀਂ ਹੁੰਦੀ
ਹਾਂਜੀ
ਏਦਾਂ ਪੇੜ ਪੌਦੇ ਨ ਹੋਗੇਏ ਤੇ ਹਰ ਇਕ ਸਲਾਈਡਿੰਗ ਹੋਏਗੀ ਕਿਕ ਕੋਈ ਕਿੱਥ ਕਿੱਥੋਂ ਨਾਲਾ ਡਿੱਗ ਰਿਹਾ ਕੋਈ ਕਿੱਥੋਂ ਡਿੱਗ ਰਿਹਾ ਪਹਾੜ ਇੱਕ ਜਗ੍ਹਾ ਰੋਕੀ ਨੀ ਸਕਣਗੇ ਡਿੱਗਣ ਗੇ ਇਹ ਚੱਕਰ ਏ
ਸਾਡੇ ਤੇ ਤਾਂ ਜ਼ਿਆਦਾ ਹੀ ਗਰਮੀ ਹੋ ਰਹੀ ਆ ਬੈਠਿਆ ਵੀ ਨਹੀਂ ਜਾ ਰਿਹਾ ਅੱਜ ਤਾਂ
ਹੋਰ ਨਹੀਂ ਜਾਣ ਜਾਂਦੀ ਹੈ ਬਾਰਿਸ਼ ਵੀ ਉਹ ਗਰਮੀ ਹੋਵੇ ਤੇ ਕੋਈ ਬਾਹਰ ਨਿਕਲ ਹੀ ਨਹੀਂ ਸਕਦਾ ਪਹਿਲੀ ਗੱਲ
ਮੈਂ ਤਾਂ ਤਾਂਹੀ ਨਿਆਣੇ ਨਾਨੀ ਘਰੇ ਭੇਜਤੇ ਏ ਸੀ ਲੱਗੇਿਆ ਮੈਂ ਕਿਹਾ ਉੱਥੇ ਰਹਿ ਕੇ ਆ ਛੁੱਟੀੀਆਂ ਦੇ
ਹਮ ਅੱਛਾ ਅੱਛਾ
ਹਾਂਜੀ
ਉਹਨਾਂ ਨੂੰ ਪਤਾ ਹੈ ਕਿ ਇੱਥੇ ਘਰ ਹੈਗਾ ਤੇ ਮੰਮਾ ਕਹੇਗੀ ਕੇ ਚਲੋ ਏਸੀ ਲੱਗਾ ਚਲੋ ਲੋ ਕਿਤਾਬ ਸਲੋ ਅਪ ਆਪਣਾ ਛੁੱਟੀਆਂ ਦਾ ਹੋ ਹੋਮ ਵਰਕ ਕਰੋ ਔਰ ਪੜ੍ਹੋ ਬੱਚੇ ਕਹਿੰਦੇ ਠੀਕ ਹੈ ਨਾਨੀ ਘਰ ਚਲਾਂਗੇ ਨਾਨੀ ਲਾਡ ਕਰੇਗੀ ਖਲਾਈ ਪਿਲਾਈ ਗੀ ਖੂਬ ਹੋਰ ਪੜ੍ਹਨ ਨੂੰ ਨਾਨੀ ਨਾਨੀ ਪੜ੍ਹਨ ਨੂੰ ਘੱਟ ਹੀ ਕਹਿੰਦੀ ਹੈ ਕਿ ਮਜ਼ੇ ਕਰ ਲੋ ਕੋਈ ਪੁੱਛੇਗਾ ਨੀ ਚਲੋ ਕੋਈ
ਹਾਂਜੀ ਵੈਸੇ ਮੇਰਾ ਭਰਾ ਜਿਆਦਾ ਗੁੱਸੇ ਵਾਲਾ ਹੈਗਾ ਉਹ ਲੈ ਕੇ ਬਹਿ ਜਾਂਦਾ ਓਹਨਾਂ ਨੂੰ ਸ਼ਾਮ ਨੂੰ
ਹਮ ਹਮ ਠੀਕ ਹੈ ਠੀਕ ਹੈ ਬਸ ਕੁਛ ਨੀ ਮੈਂ ਵੀ ਫ੍ਰਰੀ ਬੈਠਾ ਮੈਂ ਚਲੋ ਕਰਏ ਆਪਣੇ ਟਾਸਕ ਕੰਪਲੀਟ ਕਰ ਲਈਏ ਜਲਦੀ ਫਿਰ ਕੋਈ ਹੋਰ ਕੰਮ ਕਰਾਂਗੇ
ਹਮ ਅੱਜ ਕੰਮ ਕਾਫੀ ਸੀ ਮੇਰੇ ਕੋਲ ਪੈਂਡਿੰਗ ਪਿਆ ਹੋਇਆ ਕੱਲ ਦਾ ਵੀ ਮੈਂ ਚਲ ਬਾਕ ਬਾਕਿ ਕੰਮ ਥੋੜ੍ਹਾ ਸ਼ਾਮ ਨੂੰ ਥੋੜ੍ਹਾ ਠੰਡਾ ਪਏਗਾ ਉਦੋਂ ਕਰਾਂਗੇ
ਹਾਂਜੀ ਹਾਂਜੀ
ਤੇ
ਹੋਰ ਦੱਸੋ ਕੀ ਬਣਾਣਾ ਖਾਣਾ ਖਾ ਲਿਆ ਤੁਸੀਂ
ਹਾਂ ਲੰਚ ਕਰ ਲਿਆ ਮਨੇ ਹਮ ਹਾਂ ਖਾਲੀ ਸੀ ਮੈਂ
ਗਰਮੀ ਚ ਹਲਕਾ ਹੀ ਖਾਣਾ ਖਾ ਸਕਦਾ
ਮੈਨੂੰ ਮਨ ਕਰ ਰਿਹਾ ਸੀ ਰਾਜਮਾਂ ਚਾਵਲ ਖਾਣ ਦਾ ਤੇ ਫਿਰ ਮੈਂ
ਰਾਜਮਾਹ ਚਾਵਲ ਤਾਂ ਮੈਂ ਬਣਾਏ ਹੈ ਵੀਰ ਜੀ ਕੀ ਹਾਲ ਹੈ
ਨਾ ਕੋਈ ਨਾ ਤੇ ਅੱਛਾ ਨਹੀ ਅਸੀਂ ਵੀ ਮੇਰਾ ਵੀ ਮਨ ਕਰ ਰਿਹਾ ਅਤੇ ਮੈਂ ਰਾਜਮਹ ਚੌਲ ਖਾਧੇ ਅਤੇ ਬਾਕੀ ਦੇਹੀਂ ਸੀ ਉਹਦੀ ਲੱਸੀ ਬਣਾ ਕੇ ਮੈਂ ਪੀ ਲਈ ਅਤੇ ਵਧੀਆ ਰਿਹਾ ਦੇ ਨਾਈਟ ਦੇਖਾਂਗੇ ਜੋ ਮਨ ਤਾਂ ਉਹ ਖਾਵਾਂਗੇ
ਲੱਸੀ ਬਣਾ ਲੋ ਥੋੜ੍ਹੀ ਜਿਹੀ ਲੱਸੀ ਬਣਾ ਲੋ
ਹਮ
ਚਾਹ ਤਾਂ ਪੀਤੀ ਨੀ ਜਾਣੀ ਲੱਸੀ
ਚਾਹ ਕਿੱਥੇ ਪੀਤੀ ਜਾਂਦੀ ਚਾਹ ਅੱਜ ਕਲ ਮੈਂ ਸਵੇਰੇ ਇੱਕੋ ਟਾਈਮ ਕਫੀ ਪੀਂਦਾ ਬਸ ਉਸ ਤੋਂ ਬਾਅਦ ਨਹੀਂ ਪੀਂਦਾ ਕੁਛ ਮੈਂ ਗਰਮੀ
ਗਰਮੀ ਚ
ਹਾਂ ਮੈਨੂੰ ਮਨ ਕਰਦਾ ਨਾ ਮੈਂ ਕਫੀ ਬਣਾ ਰਿਆ ਨਜ
ਬਸ ਮੋਰਨਿੰਗ ਕੋਫੀ ਇੱਕ ਕੌਫੀ ਪੀਣੀ ਪੀਣੀ ਫਿਰ ਮੈਂ ਪੂਰਾ ਦਿਨ ਸੈੱਟ ਰਹਿੰਦਾ ਕੌਫੀ ਵੈਸੇ ਠੀਕ ਹੁੰਦੀ ਹੈ ਮਤਲਬ ਚਾਹ ਇੱਥੋਂ ਤੋਂ ਚਾਹ ਇੱਥੋਂ ਤੋਂ ਕਾਫੀ ਬੈਸਟ ਕਿਵੇਂ ਦੀ ਆ ਕੌਫੀ ਪਰ ਕਈਆਂ ਨੂੰ ਦੀ ਆ ਚਲੋ ਫੀ ਕੁਛ ਨੀ ਹੁੰਦਾ
ਮੈਂ ਤਾਂ ਪਿੰਨੀ ਆ ਚਾਏ
ਜ਼ਿਆਦਾ ਖਾਣ ਪੀਣ ਵਾਲੀ ਚੀਜ਼ ਨੂੰ ਜ਼ਿਆਦਾ ਜਿਹੜੇ ਇ ਕਿਸ ਸੋਚਦੇ ਨਾ ਇਹ ਖਾਊਗੇ ਤੁਹਾਨੂੰ ਮਾੜਾ ਲੱਗੇ ਬਸ ਰੱਬ ਦਾ ਨਾ ਅੱਖਾਂ ਬੰਦ ਕਰਕੇ
ਹੋਰ ਕੀ ਖਾ ਲੋ ਜੋ ਹੋਣਾ ਉਹ ਤਾਂ ਹੋਣਾ ਹੀ ਆ ਰੱਬ ਰੱਬ ਅੱਗੇ ਇਹਨਾਂ ਚੀਜ਼ਾਂ ਦਾ ਕੋਈ ਮੋਲ ਨੀ ਹੈਗਾ
ਹਾਂ, ਬਸ ਮੇਨ ਚੱਕਰ ਤੁਸੀਂ ਡੇਲੀ ਆਪਣਾ ਐਕਸਰਸਾਈਜ਼ ਸੋ ਹੁਣ ਯੋਗਾ ਕਰੋ ਜਿੰਮ ਮਾਰੋ ਤੇ ਜੋ ਮਰਜ਼ੀ ਚੀਜ਼ ਖਾਓ ਜੇ ਤੁਸੀਂ ਇਹ ਤਿੰਨੋਂ ਚੀਜ਼ਾਂ ਨਹੀਂ ਕਰਦੇ ਤਾਂ ਤੁਸੀਂ ਬਸ ਠੂਸਦੇ ਜਾਂਦੇ ਹੋ ਖਾਂਦੇ ਜਾਂਦੇ ਉਹ ਚੀਜ਼ ਤੁਹਾਨੂੰ ਲਾਈਫ ਫਿਰ ਜਾ ਕੇ ਇੱਕ ਟਾਈਮ ਵਿੱਚ ਮਾੜੀ ਲੱਗੂਗੀ। ਤੂੰ ਕਹਿ ਕਿ ਬੱਸ ਕਰਦੇ ਹੁਣ ਨੀ ਤੂੰ ਖਾ ਸਕ ਹੁਣ ਸਾਡੀ ਮਰਜ਼ੀ ਨਾਲ ਹੀ ਖਾਏਗਾ ਤੂੰ ਹਾਂ ਤੇ ਸਰੀਰ ਕਹਿੰਦਾ ਕਿ ਸਰੀਰ ਕਦੇ ਮਨਾ ਨਹੀਂ ਕਰਦਾ ਤੁਸੀਂ ਇਹ ਨੀ ਖਾਣਾ ਉਹ ਨੀ ਖਾਣਾ ਬਸ ਸਰੀਰ ਕਹਿੰਦਾ ਬਸ ਤੁਸੀਂ ਯੋਗਿੰਗ ਕਰਨੀ ਹੈ। ਐਕਸਰਸਾਈਜ਼ ਕਰਨੀ ਹੈ ਰਨਿੰਗ ਕਰਨੀ ਤੇ ਜਿੰਮ ਮਾਰਨਾ ਯੋਗਾ ਕਰਨਾ ਤੇ ਜੋ ਮਰਜ਼ੀ ਖੋ ਫੇਰ ਵੀ ਮੈਂ ਤੁਹਾਨੂੰ ਉ ਠਾਕਦਾ ਪਰ ਜੇ ਤੁਸੀਂ ਇਹ ਕੰਮ ਨੀ ਕਰਦੇ ਤੁਸੀਂ ਕਹੋ ਅਸੀਂ ਸਿਰਫ ਖਾਣਾ ਬੈਕ ਇਹ ਲੇਟ ਕੇ ਤੇ ਫੇਰ ਕੰਮ ਗਲਤ ਆ ਫੇਰ ਨ ਮੈਂ ਖਾਣ ਦਿੰਦਾ
ਹਾਂਜੀ ਹਾਂਜੀ